ਕਿਵੇਂ ਹੋ
ਵਧੀਆ ਜੀ ਵਧੀਆ ਹੋਰ ਕਿਵੇਂ ਯਾਦ ਕਰ ਲਿੱਤਾ
ਬਸ ਮੈਂ ਵਿਹਲੀ ਬੈਠੀ ਸੀ, ਮੈਂ ਕਿਹਾ ਤੁਹਾਡੇ ਕੋਲ ਹੀ ਫੋਨ ਕਰ ਲਾਂ
ਚਲੋ ਵਧੀਆ ਕੀਤਾ, ਤੁਹਾਡਾ ਮਨ ਵੀ ਲੱਗ ਜੇਗਾ, ਮੇਰਾ ਵੀ ਲੱਗ ਜੇਗਾ, ਅਸੀਂ ਵਲੇ ਬੈਠੇ ਸੀ
ਔਕੇ, ਹੋਰ ਸਨਾਉ ਘਰ ਸਭ ਠੀਕ ਨੇ
ਹਾਂਜੀ- ਹਾਂਜੀ, ਘਰ ਸਭ ਠੀਕ, ਤੁਹਾਡੇ ਔ ਥੇ ਠੀਕ
ਹਾਂਜੀ- ਹਾਂਜੀ ਵਦੀਆਂ
ਚਲੋ ਵਧੀਆ ਹੋਣਾ ਚਾਹੀਦਾ, ਹੋਰ ਕੀ ਕਰਦੇ ਜੇ
ਤੇ ਹੁਨ, ਮੈਂ ਬਸ ਵੇਹਲੀ ਨਹੀਂ ਨਹੀਂ, ਮੈਂ ਤੇ ਤੁਹਾਨੂੰ ਪੁੱਛ ਰਹੀ ਸੀ, ਵੀ ਰੋਟੀ ਰੋਟੀ ਖਾ ਲਈ ਤੁਸੀਂ
ਨਹੀਂ ਹੁਣੇ ਤੇ ਨੀ ਖਾਂਦੇ ਹਾਂ ਅਸੀਂ ਵੀ ਨੀ ਖਾਂਦੇ ਆ, ਬਸ ਉਹੀ ਗੱਲ ਹੈ ਨਾ ਹਾਂਜੀ ਦਾ ਸਾਡੇ ਦਾਂ ਵੱਜ ਹੀ ਜਾਂਦੇ ਨੇ ਹ
ਠੀਕ
ਤੁਸੀਂ ਕਿੰਨੇ ਕੁ ਵਜੇ ਖਾਂਦੇ ਹੋ
ਫਿਕਸ ਟਾਈਮ ਇ ਨੀ ਹੈਗਾ ਕੋਈ, ਕਦੇ ਪੌਣੇ ਅੱਠ, ਕਦੇ ਸਾਢੇ ਅੱਠ, ਕਦੇ ਕਦੇ ਨੌਂ, ਕਦੇ ਸਵਾ ਨੌ, ਕਦੇ ਪੌਣੇ ਦਸ
ਮਨ ਮਰਜ਼ੀ ਦੇ ਮਾਲਕ
ਸਵੇਰੇ ਵੀ ਇੱਦਾਂ ਹੀ ਹੁੰਦਾ, ਮੇਰੇ ਭੈਣ ਭਰਾ ਸਕੂਲ ਜਾਂਦੇ ਨੇ, ਮੈਂ ਤਾਂ ਘਰ ਮੇਰੀ ਮੰਮੀ ਮੇਨੂੰ ਕਹੇਗੀ ਉੱਠ। ਉੱਠ ਜਾ, ਉੱਠ ਜਾ, ਮੈਂ ਕਿਹਾ ਮੰਮੀ ਸੌਣ ਦੋ ਫੇਰ ਉਸ ਤੋਂ ਬਾਅਦ ਮੰਮੀ ਮੈਨੂੰ ਉਠਾਂਦੇ ਰਹਿਣਗੇ, ਕੀ
ਜੇ ਤਾਨੂੰ ਜੇ ਤੁਹਾਨੂੰ ਹੁਣ ਮੌਕਾ ਮਿਲੇ ਸਕੂਲ ਜਾਣ ਦਾ ਕਿ ਟਯੂਸ਼ਨ ਜਾਓਗੇ
ਜ਼ਰੂਰ ਜਾਂਗੀ ਮੈਂ ਸ
ਇੱਕ- ਇੱਕ ਦਿਨ ਲਈ ਇੱਕ ਇੱਕ ਦਿਨ ਲਈ ਤੁਹਾਨੂੰ ਮੌਕਾ ਮਿਲੇ ਕਿ ਫਰੈਂਡਾਂ ਨਾਲ ਜਾਓ ਉਹੀ ਸਾਰੇ ਫਰੈਂਡ ਉਹੀ ਸਾਰੀ
ਹਾਂਜੀ ਜ਼ਰੂਰ ਜਾਂਗੀ
ਅੱਛਾ ਫਿਰ ਕੀ ਕੀ ਕਰੋਗੇ ਜਾ ਕੇ।
ਮੈਂ ਪੜ੍ਹਦੇ ਤੇ ਅਸੀਂ ਹੈ ਨਹੀਂ ਮੈਂ ਫਿਰ ਹੁਣ ਵੀ ਨਹੀਂ ਪੜ੍ਹਨਾ ਤੇ ਇੱਕ ਦਿਨ ਕੋਈ ਬੁਲਾ ਵੀ ਲਏਗਾ ਪਰ ਮੈਂ ਲਾਸਟ 'ਚ ਪੇਪਰਾਂ 'ਚ ਜਾ ਕੇ ਪੜ੍ਹਦੀ ਹਾਂ ਸ਼ੁਰੂ 'ਚ ਤਾਂ ਸਟਾਰਟਿੰਗ 'ਚ ਮਸਤੀ ਮਸਤੀ ਸਾਡੀ ਮਸਤੀ ਨਹੀਂ ਖ਼ਤਮ ਹੋਗੀ ਸਾਡੀ ਨਾ ਇੱਕ ਟੀਚਰ ਸੀ ਹਿਸਟਰੀ ਦੀ ਤੇ ਉਹ ਨਾ ਬਹੁੱਤ ਖ਼ਤਰਨਾਕ ਸੀ ਉਹਨਾਂ ਕੁੜੀਆਂ ਦੀ ਨਾ ਗੁੱਤ ਫੜ ਕੇ ਘੁੰਮਾਉਂਦੀ ਸੀ ਤੇ ਨਾਂ ਮੈਂ ਸਭ ਤੋਂ ਸ਼ਰਾਰਤੀ ਕਿ ਮਤਲਬ ਸ਼ਰਾਰਤਾ ਕਰੇ ਬਗੈਰ ਬਗ਼ੈਰ ਟਿੱਕੀ ਟਿੱਕ ਈ ਨੀ ਸਕਣੀ ਹਾਂ ਮੈਂ ਕਲਾਸ ਚੱ ਤੇ ਇੱਕ ਦਿਨ ਨਾ ਹੁੰਦੇ ਨਾ ਤਾ ਨੀ ਇੱਕ ਮੈਡਮ ਆਈ ਉਹਦੀ ਬੇਜ਼ਤੀ ਕਰਤੀ ਉਹਨੇ ਤੇ ਮੈਂ ਨਾ ਪਿੱਛੋਂ ਕਿਹਾ ਵਾਓ ਉਹਨੇ ਸੁਣ ਲਿਆ ਉਹ ਕਹਿੰਦੀ ਕੌਣਸਾ ਬੋਲ ਰਿਹਾ ਉਹਨੂੰ ਲੱਗਿਆ ਲੜਕੇ ਮੁੰਡੇ ਬੋਲਦੇ ਪਏ ਨਾ ਕਹਿੰਦੇ ਉਹਨੂੰ ਪਤਾ ਜਦੋਂ ਮੈਂ ਵਾਓ ਬੋਲਿਆ ਨਾ ਸਾਰੇ ਮੁੰਡੇ ਜਿਹੜੇ ਪਿੱਛੇ ਬੈਠੇ ਉਹਨਾਂ ਨੇ ਤਾਂ ਸੁਣਿਆ ਉਹ ਮੇਰੇ ਵਲ ਦੇਂਖਣ ਦੇਂਖਣ ਲੱਗ ਗਏ ਜਦੋਂ ਮੈਡਮ ਨੇ ਇੱਧਰ ਮੂੰਹ ਕੀਤਾ ਨਾ ਮੈਂ ਤੇ ਸਾੱਡਾ ਹੁਣ ਕਰ ਲਿਆ ਮੇਰਾ ਹਾਸਾ ਨਾ ਰੁਕੇ ਮੈਂ ਥੱਲੇ ਮੂੰਹ ਕਰਕੇ ਐਂਣ ਹੱਸਾਂ ਮੇਰੀ ਕਲਾਸ ਦੇ ਮੁੰਡੇ ਕਹਿੰਦੇ ਇੱਕ ਬਾਤ ਪੁੱਛਣੀ ਆ ਮੈਂ ਕਿਹਾ ਪੁੱਛੋ ਹੈਂ ਕਹਿੰਦਾ ਜਦੋਂ ਵੀ ਕੁੜੀਆਂ ਕੁੜੀਆਂ ਨ ਥੱਲੇ ਮੂੰਹ ਕਿਉਂ ਕਰ ਲੈਂਦੀਆਂ ਨੇ ਹੈਂ ਮੈਂ ਕਿਹਾ ਤਾਂਕਿ ਆਪਣਾ ਹਾਸਾ ਰੋਕ ਸਕੀਏ ਕੀ ਮੈਡਮ ਨੂੰ ਨਾ ਸੁਣ ਜੇ ਨਾ ਦੇਖੇ ਕਿੰਨੀ ਦੇਰ ਤੱਕ ਕਹਿੰਦੀ ਸ਼ਰਮ ਤੋਂ ਨਹੀਂ ਆਤੀ ਤੁੰਮੇ ਆਰਟਸ ਵੀ ਸਭਸੇ ਗੰਦੀ ਕਲਾਸ ਹੈ ਇਤਨਾ ਗੰਦਾ ਬੈਚ ਅਸੀਂ ਕਦੇ ਦੇਖਿਆ ਹੀ ਨਹੀਂ ਇੰਝ ਕਹਿੰਦੀ ਸੀ ਸਾਨੂੰ
ਇਹ ਸਾਰੇ ਟੀਚਰ ਨਾ ਇਦਾਂ ਹੀ ਕਹਿੰਦੇ ਨੇ ਸਾਨੂੰ ਵੀ ਐਵੇਂ ਕਹਿੰਦੇ ਸੀ ਆਰਟਸ ਵਾਲੇ
ਹਾਂਜੀ ਤੇ ਉਹ ਮੈਂ ਮੈਡਮ ਨੇ ਨਾ ਜਦੋਂ ਵੀ ਸਾਨੂੰ ਬੁਲਾਉਣਾ ਨਾ ਉਹਨੇ ਸਭ ਤੋਂ ਪਹਿਲਾਂ ਸਾਨੂੰ ਹੀ ਉਠਾਉਣਾ ਉਹਨੂੰ ਨਾ ਸਾਡਾ ਨਾਮ ਨੀ ਯਾਦ ਰਹਿੰਦਾ ਸੀ ਉਹ ਸਾਨੂੰ ਕਹਿੰਦੀ ਸੀ ਇਹ ਦੋਨੋ ਸਰਦਾਰਨੀਆਂ ਖੜੀ ਹੋ ਜੋ ਮੈਂ ਤੇ ਮੇਰੀ ਫਰੈਂਡ ਅਸੀਂ ਸਿੱਖ ਈ ਆਂ ਨਾਂ ਦੋਨੋਂ ਤੇ ਉਹਨੇ ਸਾਨੂੰ ਕਹਿਣਾ ਉਹਨੇ ਨਾ ਪਹਿਲਾਂ ਸਾਨੂੰ ਕਹਿਣਾ ਚੱਲੇ ਚੱਲੇ ਅਸੀਂ ਇਹਨਾਂ ਦੇ ਅੱਲ ਦੇਖਣਾ ਸਾਨੂੰ ਪਤਾ ਤਾਂ ਉਹ ਸਾਨੂੰ ਹੀ ਕਹਿੰਦੀ ਪਈ ਹੈ ਕਿਉਂਕਿ ਉਹਨੂੰ ਪਤਾ ਹੈ ਕੀ ਅਸੀਂ ਸਭ ਤੋਂ ਜ਼ਿਆਦਾੱ ਹਸਣੀਆਂ ਆਂ ਤੇ ਨਾ ਮੈਂ ਨਾ ਉਪਰ ਈ ਨਾ ਅੱਖਾਂ ਕਰਾਂ ਮੈਨੂੰ ਇਹ ਪਤੈ ਵੀ ਉਹ ਮੈਨੂੰ ਹੀ ਬਲਾਂਦੀ ਪਈ ਹੈ ਤੇ ਮੇਰੀ ਫਰੈਂਡ ਨੂੰ ਵੀ ਪਤਾ ਵੀ ਉਹ ਸਾਨੂੰ ਹੀ ਬੁਲਾ ਰਹੀ ਹੈ ਅਸੀਂ ਉੱਪਰ ਮੂੰਹ ਹੀ ਨਾ ਕਰੀਏ ਹਾਰ ਕੇ ਉਹ ਕਹਿੰਦੀ ਕਿ ਦੋਨੋਂ ਸਰਦਾਰਨੀਆਂ ਖੜੀ ਹੋ ਜੋ ਫੇਰ ਅਸੀਂ ਖੜੇ ਹੋ ਕੇ ਜਾਈਏ ਫਿਰ ਉਹ ਕਹਿੰਦੀ ਸੀ ਜੋ ਬੋਲੇ ਸੋ ਨਿਹਾਲ ਫੇਰ ਅਸੀਂ ਅੱਗੇ ਬੋਲਨੇ ਆਂ ਸਤਿ ਸ਼੍ਰੀ ਅਕਾਲ ਫੇਰ ਉਸ ਤੋਂ ਬਾਅਦ ਜਦੋਂ ਕੋਸ਼ਨ ਸੁਣਦੀ ਸੀ ਨਾ ਸਾਡੇ ਉਹਦੀ ਨਾ ਆਵਾਜ਼ ਹੀ ਇੰਨੀ ਖੱਤਰਨਾਕ ਹੈ ਉਹ ਨਾ ਚੀਕ ਕੇ ਬੋਲਦੀ ਸੀ ਨਾ ਕੰਨ ਦੇ ਪੜ੍ਹਦੇ ਪੱਟ ਜਾਂਦੇ ਸੀ ਉਹਨਾਂ ਏ ਸੈਕਸ਼ਨ ਦੀ ਚਾਰਜ ਸੀ ਮੈਂ ਨਵੀਂ ਨਵੀਂ ਪਲੱਸ ਵਨ 'ਚ ਗਈ ਸੀ ਮੈਂ ਸੀਨੀਅਰ 'ਚ ਤੇ ਮੈਨੂੰ ਪਤਾ ਚੱਲਿਆ ਬਹੁਤ ਖ਼ਤਰਨਾਕ ਹੈ ਅਤੇ ਇਹਨਾਂ ਨੇ ਨਾ ਮੈਨੂੰ ਏ ਸੈਕਸ਼ਨ 'ਚ ਕਰਤਾ ਫਿਰ ਮੈਂ ਰੋ ਰੋ ਕੇ ਬੀ ਸੈਕਸ਼ਨ 'ਚ ਆਈ ਫੇਰ ਮੈਡਮ ਨੇ ਫੇਰ ਮੈਂ ਬੀ ਚੱ ਫਿਰ ਬੀ ਚੱ ਵੀ ਆ ਗਈ ਹਿਸਟਰੀ 'ਚ ਮੈਂ ਕਿਹਾ ਬਸ
ਰੋ ਰੋ ਕੇ ਕਿਵੇਂ ਰੋ ਰੋ ਕਿ ਕਿਵੇਂ
ਮੈਡਮ ਦੇ ਅੱਗੇ ਮੈਮ ਪਲੀਜ਼ ਮੇਰਾ ਜੀਅ ਨਹੀਂ ਲੱਗਦਾ ਪਿਆ ਉੱਥੇ ਏ ਸੈਕਸ਼ਨ ਦੇ ਬੱਚੇ ਪੜਾਕੂ ਨੇ ਮੈਨੂੰ ਬੀ ਚ ਆਣੈ
ਕਿਹਾ ਹੋਣੈ ਕੀ ਜੀਅ ਲਾਨ ਆਂਦੀ ਪੜਨ ਆਂਦੀ
ਇੱਦਾਂ ਹੀ ਕਿਆ ਸੀ ਮੈਡਮ ਨੇ ਫਿਰ ਮੈਂ ਕਿਹਾ ਮੈਮ ਮੇਰੀ ਨਾ ਫਰੈਂਡ ਹੈ ਮੇਰੀ ਜਿਹੜੀ ਫਰੈਂਡ ਉਹ ਬੀ ਚੱ ਰਹਿ ਗਈ ਉਹਦੀ ਪਰਸੈਂਟੇਜ ਘੱਟ ਸੀ ਤੇ ਮੈਨੂੰ ਏ ਚ ਕਰਤਾ ਤੇ ਬਸ ਫੇਰ ਉਸ ਤੋਂ ਬਾਅਦ ਮੈਡਮ ਨੇ ਕਿਹਾ, ਮੈਂ ਮੈਮ ਤੁਹਾਨੂੰ ਪਤਾ ਹੈ ਵੀ ਮੇਰੇ ਫਾਦਰ ਨਹੀਂ ਹੈਗੇ। ਗੇ ਅਤੇ ਮੈਂ ਅਤੇ ਮੇਰੀ ਫਰੈਂਡ ਅਸੀਂ ਨਾ ਇੱਕ ਹੀ ਬੁੱਕਸ 'ਚ ਪੜ੍ਹਦੇ ਹਾਂ ਝੂਠ ਹੀ ਬੋਲਦਾ ਮੈਂ ਜਾ ਕੇ। ਮੈ ਕਿਹਾ, ਮੈਮ ਪੁਲੀਸ, ਨਹੀਂ। ਨਹੀਂ ਫਾਦਰ ਦਾ ਤੇ ਸੱਚ ਹੈ। ਮਤਲਬ ਬੁੱਕਸ ਦਾ ਝੂਠ ਬੋਲਿਆ। ਕਿ ਅਸੀਂ ਇੱਕ ਹੀ ਬੁੱਕਸ ਚ' ਉਹਨਾਂ ਨੂੰ ਅਟੈਕ ਪੈ ਗਿਆ ਸੀ।
ਅੱਛਾ ਕਦੋਂ?
ਪੰਜ ਸਾਲ ਪਹਿਲਾਂ।
ਮੇਰੇ ਡੈਡੀ ਨੂੰ ਬਾਰ੍ਹਾਂ ਸਾਲ ਹੋ ਗਏ।
ਚਲੋ ਯਾਰ, ਜੋ ਹੁਣਾ ਉਹ ਤੇ ਹੋ ਕੇ ਹੀ ਰਹਿੰਦਾ। ਕੀ ਕਰ ਸਕਦੇ ਆ।
ਹੋਰ ਦੱਸੋ।
ਤੁਸੀਂ ਤਾਂ ਕਾਫੀ ਛੋਟੇ ਹੋ ਗਏ ਨਾ ਉਸ ਟਾਈਮ।
ਹਾਂਜੀ, ਏਦਾਂ ਕੁਛ ਸਾਡੇ ਤਿੰਨ ਸਾਲ ਦਾ।
ਮੇਰੀ ਭੈਣ ਵੀ ਐਡੀ ਸੀ। ਸਾਡੇ ਤਿੰਨ ਦੀ ਵੀ ਨਹੀਂ ਸੀ ਉਹ ਢਾਈ ਦੀ ਸੀ।
ਅੱਛਾ।
ਹਾਂਜੀ। ਅਤੇ ਫਿਰ ਉਸ ਤੋਂ ਬਾਅਦ ਮੈਂ ਮੈਡਮ ਨੂੰ ਇਹ ਗੱਲ ਬੋਲੀ ਅਤੇ ਬੁੱਕਸ ਤਾਂ ਮੇਰੇ ਕੋਲ ਹੈ ਸੀ। ਮੈਡਮ ਕਹਿੰਦੀ ਚੱਲ ਤੇਰਾ ਬੈਗ ਚੈੱਕ ਕਰ ਤਂ ਮੈਂ ਕਿਹਾ, ਹੁਣ ਮੈਂ ਗਈ। ਉਹ ਨਾਲ ਦੀ ਨਾਲ ਨਾ ਬੇਲ ਵੱਜ ਗਈ। ਰਿਸੈਸ ਹੋ ਗਈ ਮੈਮ ਚੱਲ ਗਈ ਰੋਟੀ ਖਾਣ ਮੈਂ ਬੁੱਕਸ ਹੀ ਲਗਉਤੀ ਹਾਂ ਉਹਨੇ ਮੇਰਾ ਬੈਕ ਚੈੱਕ ਕੀਤਾ। ਫਿਰ ਉਹਨੇ ਬ ਬੁਲਾ ਲਿਆ ਅਗਲੇ ਦਿਨ।
ਵਧੀਆ ਫ਼ਿਰ।
ਹਾਂ, ਸੱਤ ਜੁਲਾਈ ਨੂੰ ਹੀ ਗਈ ਸੀ ਮੈਂ ਆਪਣੇ ਬਰਥਦੇ ਵਾਲੇ ਦਿਨ ਵੀ ਸੈਕਸ਼ਨ 'ਚ ਮੈਨੂੰ ਯਾਦ ਹੈ ਚੰਗੀ ਤਰ੍ਹਾਂ।
ਹਮ।
ਬੜੇ ਡਰਾਮੇ ਕੀਤੇ ਮੈ।
ਸਾਥੀ ਮਿਲ ਗਏ ਤੁਹਾਨੂੰ ਮੈਂ ਕਿਹਾ, ਤੁਹਾਨੂੰ ਸਾਥੀ ਮਿਲ ਗਏ ਵਧੀਆ ਗੱਲ ਹੈ।
ਹਾਂਜੀ- ਹਾਂਜੀ।
ਫਿਰ ਕੀਤਾ ਕੁੜੀ ਨੇ ਪੂਰਾ ਚਿੱਲ।
। ਬਹੁਤ ਮਜ਼ੇ, ਮਤਲਬ ਇੱਕ ਦਿਨ ਨਾ ਮੇਰੀ ਫਰੈਂਡ ਸਕੂਲ 'ਚ ਨਹੀਂ ਆਈ। ਅਤੇ ਜਦੋਂ ਪਲੱਸ ਵਨ ਚ' ਤੇ ਮੈਂ ਉਹਦੇ ਨਾਲ ਰਹੀ ਨੀ ਪਲੱਸ ਵਨ ਚ' ਤੇ ਮੈ ਨਾ ਉਹ ਜਦੋਂ ਦੇਖੋ ਨਾ ਮੈਨ ਦੇਖ ਕੇ ਨਾ ਮੂੰਹ ਜਾ ਬਣਾਂਦੀ ਮੈਨੂੰ ਬੜਾ ਗੁੱਸਾ। ਚੜ੍ਹਦਾ ਮੇਰਾ ਮਨ ਕਰਦਾ ਹਾਂ ਕਿ ਇਹਦਾ ਨੂੰ ਮਾਂਡ- ਤਾਰਦਾ ਫੜ ਕੇ। ਵੀ ਅੱਜ ਮੂੰਹ ਕਿਉਂ ਬਣਾਦੀ। ਨਹੀਂ -ਨਹੀਂ ਜਿਹੜੀ ਕੁੜੀ ਮੇਰੀ ਫਰੈਂਡ ਬਣੀ ਬਾਅਦ ਤੇ ਮੈਂ ਕਿਹਾ, ਮੈਨੂੰ ਦੇਖ ਕਿ ਮੁੰਹ ਕਿਉ ਬਣਾਉਂਦੀ। ਪਤਾ ਨੀ ਪਲੱਸ ਵਨ ਦੀ ਨਾ ਲਾਸਟ ਚ' ਨਾ ਅਸੀਂ ਨਾਲ ਰਹਿਣ ਲੱਗ ਗਏ। ਫਿਰ ਪਲੱਸ ਟੂ ਚੋਂ ਕਹਿੰਦੀ ਮੈਂ ਓਪਨ ਬੋਰਡ ਚ' ਕਰਾਂਗੀ ਮੈਂ ਨਹੀਂ ਹੁਣਾ ਆਉਣਾ। ਫਿਰ ਮੈਂ ਉਹਦੇ ਕੋਲ ਫੋਨ ਕੀਤਾ ਮੈਂ ਕਿਹਾ ਪਲੀਜ਼ ਆ ਜਾ। ਫਿਰ ਉਹ ਆਈ ਅਸੀਂ ਇਕੱਠੇ ਰਹਿਣ ਲੱਗ ਗਏ। ਫਿਰ ਉਸ ਤੋਂ ਬਾਅਦ ਇੱਕ ਦਿਨ ਉਹ ਸਕੂਲ ਨਹੀਂ ਆਈ। ਤੇ ਮੇਰਾ ਜੀਅ ਨਾ ਲੱਗੇ। ਮੈਨੂੰ ਬਿਨਾਂ ਦੱਸੇ, ਮਤਲਬ ਉਹ ਘਰੋਂ ਤੇ ਨਿਕਲੀ ਸੀ ਪਰ ਉਹਦੀ ਬੱਸ ਛੁੱਟ ਗਈ। ਕਦੀ ਬੱਸ ਛੁੱਟ ਗਈ ਸਕੂਲੇ ਨਹੀਂ ਪਹੁੰਚੀ। ਮੇਰਾ ਤੇ ਜੀਣਾ ਆਰਾਮ ਹੋ ਗਿਆ ਕਲਾਸ ਚ' ਮੈਂ ਤੇ ਬੈ ਮੇਰੇ ਅੱਖਾਂ ਚੋਂ ਪਾਣੀ ਨਾ ਜਾਏ। ਫਿਰ ਮੈਂ ਬਾਹਰ ਗਈ। ਪਾਣੀ- ਪੀਣ ਫਿਰ ਮੈਂ ਉੱਥੋਂ ਜਾ ਕੇ ਰੋਣ ਲੱਗ ਗਈ। ਕੋਮਸ ਦੀ ਕੁੜੀ ਆਈ ਆ ਮੈਨੂੰ ਕਹਿੰਦੀ ਕਿ ਹੋਇਆ ਤੈਨੂੰ, ਕਿ ਹੋਇਆ। ਮੈਂ ਕਿਹਾ, ਯਾਰ ਮੇਰੀ ਫਰੈਂਡ ਨੀ ਆਈ। ਜੱਸ। ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਦੱਸਿਆ। ਹੈਲੋ,
ਹਾਂਜੀ- ਹਾਂਜੀ।
ਹਾਂਜੀ, ਫਿਰ ਉਸ ਤੋਂ ਬਾਅਦ ਮੈਂ ਕਿਹਾ, ਮੇਰਾ ਤੇਰੇ ਬਿਨਾਂ ਬਿਲਕੁਲ ਜੀ ਨਹੀਂ ਲੱਗਦਾ ਹੁਣ ਵੀ ਮੈਨੂੰ ਇੰਨਾ ਕਿਹਾ ਸੀ। ਮੈਂ ਕਿਹਾ, ਮੇਰਾ ਜੀਅ ਨਹੀਂ ਲੱਗਣਾ ਕਹਿੰਦੀ, ਕੁਛ ਸਾਲਾਂ ਬਾਅਦ ਤਾਂ ਅਸੀਂ ਅਲੱਗ ਹੋਣਾ। ਉਸ ਤੋਂ ਵਧੀਆ ਹੁਣੀ ਹੋ ਜਾਈਏ।
ਆਦਤ ਪੈਣੀ।
ਹਾਂਜੀ, ਕਹਿੰਦੀ ਫੇਰ ਐਤੋ ਚੰਗਾ, ਪਹਿਲਾਂ ਹੀ ਹੋ ਜਾਈਏ। ਮੈਂ ਕਿਹਾ ਤੂੰ, ਜਦੋਂ ਵੀ ਗੱਲ ਕਰੀ, ਪੁੱਠੀ ਹੀ ਕਰੀ।
ਪੁੱਠੀ। ਚਲੋ ਜਦੋਂ ਤੱਕ, ਸਾਥ ਮਿਲੇ, ਤਾਂ ਤੱਕ ਤੇ, ਕਰ ਲਈਏ।
ਹਾਂਜੀ-ਹਾਂਜੀ।
ਫੇਰ ਕੀ, ਕਹਿੰਦੀ।
ਕਹਿੰਦੀ ਅਸੀਂ, ਹਰ ਸੰਡੇ ਨੂੰ ਮਿਲਾਂਗੇ। ਇੱਦਾਂ ਤਾਂ ਹੁੰਦਾ ਨਹੀਂ। ਜਦੋਂ ਦੋਸਤ ਅਲੋਗ ਹੋ ਜਾਣ। ਫੇਰ ਕਿੱਥੇ, ਮਿਲਦੇ ਨੇ।
ਅੱਛਾ।
ਹਾਂਜੀ। ਤੁਸੀਂ ਦੱਸੋ ਕੋਈ, ਆਪਣੇ ਫਰੈਂਡ ਬਾਰੇ, ਕੋਈ ਗੱਲ।
ਲੜ ਗ ਫਰੈਂਡਹ ਤੇ ਜਿਆਦਾਤਰ, ਕੱਲੇ ਹੀ ਹੁੰਦੇ ਨੇ। ਤਾਂ ਮਤਲਬ, ਐ ਤਿੰਨ-ਚਾਰ ਜਿਹੜੇ ਸੀ। ਉਹ ਵਧੀਆ ਸੀ। ਜ਼ਿਆਦਾ ਤਾਈਂ, ਮਤਲਬ ਜਿਹੜੇ, ਮਤਲਬੀ
ਹਾਂਜੀ। ਮੇਰੀ ਤੇ, ਇੰਨੀ ਫ
ਮਤਲਬ ਜੇ, ਮਤਲਬ ਹੋਏ ਤੇ ਗੱਲ ਕਰ ਲਈ। ਨਹੀਂ ਹੋਏ ਤੇ, ਫੇਰ ਤੂੰ ਕੌਣ, ਮੈਂ ਕੌਣ।
ਹਾਂਜੀ-ਹਾਂਜੀ, ਇਹ ਤਾਂ ਹੈ।
ਸਾਡਾ ਵੀ ਆਈ ਸੀ, ਵੀ ਮਤਲਬ ਅਗਰ ਗੱਲ ਕਰ ਲਈ, ਫੇਰ ਤੂੰ ਕੌਣ ਮੈਂ ਕੌਣ। ਜਿਵੇਂ ਰਹੋਗੇ। ਉਦਾ ਹੀ ਉਦਾ ਹੀ ਕਰੇਗੇ, ਜੇ ਪਿਆਰ ਨਾਲ ਗੱਲ ਕਰੋ ਫੇਰ ਪਿਆਰ ਨਾਲ ਲਵਾਂਗੇ। ਤੇ ਜੇ ਪਿਆਰ ਨਾਲ, ਗੱਲ ਕਰੋ ਫੇਰ ਚਾਰ ਗੁਣਾ, ਵੱਧ ਕਰਾਂਗੇ। ਜੇ ਦੁਸ਼ਮਣੀਪੁਰ ਫੇਰ ਉਹ ਵੀ, ਚਾਰ ਗੁਣਾ ਵਧ ਕਰਾਂਗੇ।
ਹਾਂਜੀ। ਹੋਰ ਸੁਣਾਓ ਤੁਸੀਂ? ਕਿਥੇ ਟੀਚਰ ਦੀ ਯਾ ਨੀ ਆਉਂਦੀ, ਤੁਹਾਨੂੰ। ਕੋਈ ਟੀਚਰ ਹੋਏ। ਜਿਹਦੇ ਨਾਲ, ਫਰੈਂਡ ਰਹਿੰਦੇ ਹੋਏ। ਹੈਗਾ ਸੀ।
ਖਰਾਬ ਹੋ ਜਾਂਦ। ਮੇਰਾ
ਓਹੋ ਹੋੋ, ਕਿਉ?
ਉਹ ਮੀਮ, ਵੇਖਿਆ ਤੁਸੀਂ, ਉਹ ਛੀਟ ਯਾਰ। ਬੱਸ, ਮੈਡਮਾਂ ਵੀ ਹੈ। ਇਦਾ ਜੀ, ਏਦਾ ਜੀ ਸੀ। ਸੀ ਫੇਰ ਟੀਚਰ, ਮਾਸਟਰ ਵੀ
ਓਕੇ। ਸਾਡੇ ਵੀ, ਟੀਚਰ ਐਸੇ ਹੀ ਸੀ। ਇੱਕ ਟੀਚਰ ਸੀ ਪੀਟੀ ਟੀਚਰ। ਉਹਨਾਂ ਦਾ ਨਾਮ, ਰਣਧੀਰ ਸਰ ਸੀ। ਬੱਚਿਆਂ ਨੇ ਉਹਦਾ ਨਾਮ, ਪਊਆ ਰੱਖਿਆ ਸੀ।
ਪਓਾਆ
ਉਹ ਜਦੋਂ। ਮੈਂ, ਮੈਨੂੰ ਦੇਖੇ ਨਾ, ਮੇਰੇ ਪਿੱਛੇ ਭੱਜਣ ਲੱਗ ਦੇ। ਇੱਕ ਦਿਨ, ਮੈਨੂੰ ਕਹਿੰਦਾ, ਮੈਂ ਪੇਟੀ ਲੈ ਕੇ ਗਈ। ਕਹਿੰਦਾ ਕਾਂਹਾ, ਕਿੱਥੇ ਲੈ ਕੇ ਚੱਲਣੀ ਆ। ਵੀ ਇੰਨੀ ਸਾਰੀ ਪੇਟੀਜ਼, ਮੈਂ ਕਿਹਾ ਕੱਲੀ ਥੋੜੀ ਖਾਂਓਗੀ, ਸਹੇਲੀਆਂ ਵੀ ਖਾਣਗੀਆਂ। ਕਹਿੰਦਾ ਮੈਂ ਵੀ ਆਉਣ ਲੱਗਾ। ਮੈਂ ਕਿਹਾ ਆਜਾ, ਆਇਆ ਨੀ ਅਸੀਂ ਖਾਗੇ ਫੇਰ, ਉਹ ਮੈਨੂੰ ਕਹਿੰਦਾ। ਮੇਰੇ ਚਾ ਟੋੁਰ ਗਿਆ। ਕਹਿੰਦਾ ਦੇਖ ਲੈ ਭੁੱਖੀ ਜੀ, ਕੱਲੀ ਖਾ ਰਹੀ ਆ। ਮੈਂ ਕਿਹਾ ਬਸ ਠੀਕ, ਮੈਂ ਕਿਹਾ ਜ ਤੁਸੀਂ ਆਏ ਨੀ।
ਅੱਛਾ। ਤੁਸੀਂ ਪੰਜਾਬੀ ਚ ਗੱਲ ਕਰਦੇ ਸੀ। ਸਕੂਲ ਲੇ, ਕਿ ਹਿੰਦੀ ਚ।
ਹਿੰਦੀ ਚ। ਪਰ ਮੈਂ ਤੁਹਾਨੂੰ, ਦੱਸ ਰਹੀ ਹਾਂ। ਵੈਸੇ ਉਹ, ਕਈ ਵਾਰ, ਮੇਰੀ ਨਕਲ ਤਾਰਦੇ ਸੀ। ਇੱਕ ਦਿਨ ਕਲਾਸ ਚ, ਨਾ ਬੁਲਾਵਾ ਆਇਆ ਵੀ, ਸਿਮਰਨ ਨੂੰ ਬੁਲਾਉਂਦੇ ਪਏ ਨੇ। ਤੇ, ਸਰ ਕਹਿੰਦੇ ਕੌਣ ਸੀ ਸਿਮਰਨ। ਤਿੰਨ ਸਿਮਰਨ ਹੀ ਆ, ਕਲਾਸ ਚ। ਤੇ ਉਹ ਕਹਿੰਦਾ ਸਿਮਰਨ ਕੌਰ। ਤੇ ਫੇਰ ਸਰ ਕਹਿੰਦਾ। ਕੌਣ ਸੀ ਆ ਸਿਮੀ, ਜਾਓ ਬਾਹਰ।
ਹਾਂਜੀ, ਹੈਲੋ।
ਹੈਲੋ।
ਹੈਲੋ, ਹਾਂਜੀ ਤੇ ਸਰ ਮੈਨੂੰ ਕਹਿੰਦਾ, ਹਾਂਜੀ, ਤੇ ਸਰ ਕਹਿੰਦੇ ਚਲੋ ਮੈਂ ਤੁਹਾਨੂੰ ਬਾਅਦ ਚ ਕਰਦੀ ਆਂ ਕੋਲ।
ਹਾਂਜੀ ਓਕੇ ਜੀ
ਠੀਕ